ਚਲੋ ਜੀ।
ਹੈਲੋ ਭਾਈ ਵਧੀਆ ਵਾਂ ਭਾਈ ਤੁਸੀਂ ਸੁਣਾਓ?
ਵਧੀਆ ਵਧੀਆ ਚੜ੍ਹਦੀ ਕਲਾ ਚ ਓ?
ਹੋਰ ਮੇਹਰ ਬਾਬੇ ਦੀ ਬਸ ਤੁਸੀਂ ਦੱਸੋ?
ਬਸ ਮੇਹਰ ਮੇਰ ਮੈਂ ਸੋਨੂੰ ਉਹ ਕੀ ਕਹਿੰਦਾ ਸੀ ਆਪਣਾ ਕੀ ਕਹਿੰਦੇ ਨੇ ਦੁਬਈ ਜਾਣਾ ਜੇ ਚਲੋ ਆ।
ਦੁਬਈ ਕਦੋਂ?
ਦੁਬਈ ਕੱਲ ਨੂੰ ਜਾਣਾ।
ਕਾਲੂ ਕਾਲੂ ਈ ਚਲੇ ਜਾਣਾ।
ਹਾਂਜੀ, ਭਾਜੀ ਜਰਾ ਜਲਦੀ ਹੋ ਗਿਆ। ਤੁਹਾਡੀ ਟਿਕਟਾਂ ਮੈਂ ਕਰਾ ਛੱਡੀਆਂ ਪਹਿਲੇ ਤੁਹਾਨੂੰ ਦੱਸਿਆ ਨੀ।
ਦੱਸੋ ਚੱਲੀਏ ਫਿਰ।
ਚੱਲੋ ਕੋਈ ਨੀ
ਹਾਂ, ਦੁਬਈ ਚ ਆਪਾਂ ਕੀ ਕਹਿੰਦੇ ਆਪਣਾ ਉੱਥੇ ਘੁੰਮਣਾ ਹੀ ਇਹ ਜਾਵੇ ਦੁਬਈ ਮੋਰ ਬੁਰਜ ਖ਼ਲੀਫਾ। ਫਰਾਰੀ ਵਰਲਡ ਆਪਣਾ ਦੁਬਈ ਮਿਊਜ਼ੀਅਮ ਦੁਬਈ ਫਰੇਮ
ਹਾਂ, ਚੱਲੋਗੇ ਨਾ?
ਜਾਂਦਾ ਵਾਂ।
ਭਾਜੀ ਤੁਹਾਡੀ ਆਵਾਜ਼ ਸਹੀ ਨਹੀਂ ਆਦੀ ਵੀ।
ਮੈਂ ਕਹਿ ਰਿਹਾ ਅਗਲੇ ਹਫ਼ਤੇ ਚੱਲ ਲੈਣਾ ਸੀ।
ਭਾਜੀ ਹੁਣ ਜਾਣਾ ਪਏਗਾ ਸੀ ਮਤਲਬ ਉੱਥੇ ਮੀਟਿੰਗ ਵੀ ਹੈਗੀ ਨਾ ਮੇਰੀ ਪਰਸੋਂ ਛੇਖ਼ ਨਾਲ ਉੱਧਰ ਦੇ।
ਅੱਛਾ ਜੀ।
ਹਾਂਜੀ ਚਲ ਜਾਣਾ ਪੈਣਾ ਤੁਸੀਂ ਚਲੋਗੇ ਨਾ?
ਇਧਰੋਂ ਚੱਲਨਾ ਕੋਈ ਗੱਲ ਨੀ
ਹਾਂਜੀ ਹਾਂਜੀ ਜ਼ਰੂਰ ਜਾਣਾ ਜੇ ਤੇ ਆਪਣਾ ਕੀ ਕਹਿੰਦੇ ਉਸ ਤੋਂ ਬਾਅਦ ਆਪਣਾ ਅੱਗੇ ਜਾਣਾ ਪਇਜਿਪਟ ਜਾਣਾ ਜੇ ਉਸ ਤੋਂ ਬਾਅਦ
ਚਲੋ ਕਿੰਨੀ ਵਧੀਆ ਆਵਾਜ਼
ਹਾਂਜੀ ਕੋਈ ਤੁਸੀਂ ਵੀ ਆਪਣਾ ਸਗੈਸਟ ਕਰ ਦੋ ਵਧੀਆ ਲੋਕੇਸ਼ਨ ਆਪਣਾ ਉੱਥੇ ਚੱਲਏ
ਨਹੀਂ ਅਰ ਤੁਸੀਂ ਦੱਸੋ
ਫਿਰ ਆਪਣਾ ਯੂਰੋਪ ਚਲੀਏ ਅ ਤੋਂ ਸਤੋਲਿਜ ਪਰਿਵਾਰ ਯੂਰੋਪ ਘੁੰਮਾਵਾਂਗੇ ਥੋੜਾ
ਅੱਛਾ ਜੀ
ਠੀਕ ਹੈ ਨਾ ਭਾਜੀ ਯੂਰੋਪ ਤੋਂ ਬਾਅਦ ਆਪਣਾ ਜਪਾਨ ਚੱਲ ਜਾਂਗੇ
ਹਾਂਜੀ ਚਲੋ
ਕਹਿਣਾ ਭਾਜੀ ਜਪਾਨ ਚ ਆਪ ਘੁੰਮਣਾ ਆਪਣਾ ਛਿਨ ਸ਼ਾਨ ਦਾ ਹਾਊਸ ਵਗੈਰਾ ਸਾਰੇ ਘੁੰਮ ਠੀਕ ਹੈ
ਘੁੰਮ ਰਿਹਾ ਫਿਰ
ਠੀਕ ਹੈ ਨਾ ਭਾਜੀ
ਸੁਣਾ ਭਾਜੀ ਹੈਲੋ
ਬੋਲੋ ਬੋਲੋ
ਹੈਲੋ
ਹੈਲੋ ਹੈਲੋ
ਹਾਂਜੀ ਹਾਂਜੀ ਬੋਲੋ
ਮੈਂ ਕਿਹਾ ਆਪਣਾ ਜਪਾਨ ਤੋਂ ਬਾਅਦ ਆਪਣਾ ਉੱਥੇ ਕੋਰੀ ਚਾਈਨਾ ਘੁੰਮਾ ਆਵਾਂਗੇ
ਚਲੋ ਕੋਈ ਨੀ ਕਰ ਲਾਂਗੇ
ਚਾਈਨਾ ਤੋਂ ਬਾਅਦ ਆਸਟਰੇਲੀਆ
ਹੈਲੋ
ਹੈਲੋ ਗਿਆ ਨਹੀਂ ਹੈ ਨਵੀਂ ਵੀ
ਚਾਈਨਾ ਤੋਂ ਬਾਅਦ ਆਸਟ੍ਰੇਲੀਆ ਹੋਵਾਂਗੇ ਭਾਜੀ
ਕੀ ਕਰ ਰਹੇ
ਹ ਪਾਜੀ ਹੱਸਦੇ ਕਯੋ ਪਏ ਹੋ ਹਮ
ਭਾਜੀ ਮੁੰਡੇ ਠੀਕ ਨੇ ਤੁਹਾਡੇ।
ਮੁੰਡੇ ਵਧੀਆ ਨੇ ਹੋਰ ਗੁੱਡ ਵਰਕਿੰਗ ਹੈ।
ਅੱਛਾ ਤੁਹਾਡੇ ਮੁੰਡੇ ਦੋਨੋ ਬਾਹਰ ਹੈਗੇ ਏ ਨਾ
ਹਾਂ
ਹਾਂ ਕਿਹੜੀ ਕਿਹੜੀ ਕੰਟਰੀਆਂ ਨੇ
ਪਾਲੇ ਜੀ ਰੋਪ
ਸ਼ਾਮ ਤੱਕ ਘੁੰਮਦੇ ਹੋਣੇ ਵਧੀਆ ਟੈਵਲ ਟੂਰ ਕਰਦੇ ਆਪਾਂ ਟਵ ਕਰ ਨਾ ਜਵੇਂ ਆਪਾਂ ਹੁਣ ਜਾਣਾ ਪਹਿਲੇ ਦੁਬਈ ਜਾਣਾ ਦੁਬਈ ਤੋਂ ਆਪਾਂ ਜਾਣਾ ਉੱਥੇ ਇਜਿਪਟ ਇਜਿਪਟ ਤੋਂ ਬਾਅਦ ਜਾਣਾ ਯੂਰੋਪ ਯੂਰੋਪ ਤੋਂ ਬਾਅਦ ਜਾਣਾ ਆਪਾਂ ਜਪਾਨ ਜਪਾਨ ਤੋਂ ਬਾਅਦ ਜਾਣਾ ਆਪਾਂ ਅ ਚਾਈਨਾ ਚਾਈਨਾ ਤੋਂ ਬਹੁਤ ਆਸਟ੍ਰੇਲੀਆ ਫਿਰ ਇੰਡੀਆ
ਉਥੇ ਦੋ ਸਾਲ ਦਾ ਟੂਰ ਹੋਣਾ ਲੱਗਦਾ ਨਾ
ਨਾ ਭਾਜੀ ਦੋ ਮਹੀਨੇ ਚ ਲਪਟਾ ਦੇਣਾ ਆਪਾਂ ਦੋ ਦੋ ਦਿਨ ਲਣਾ ਬਸ
ਅੰਮ੍ਰਿਤਸਰ ਮੈਂ ਆ ਦੋ ਦੋ ਦਿਨ
ਅੰਮ੍ਰਿਤਸਰ ਹੋ ਤਾ ਆਏ ਹੈ ਭਾਜੀ ਆਪਾ ਉੱਥੇ ਨਾਲ ਜ਼ਿਲ੍ਹੀਆਂ ਵਾਲਾ ਬਾਗ ਘੁੰਮਦੇ ਸੀ ਫੇਮਸ ਉਧਰ ਦਾ ਚੇਰੀ ਚੂਰੀ ਖਾਓ ਵੈਸੇ ਮਕਡੋਨਲਡ ਗਏ ਸੀ ਫੇਮਸ ਜਗ੍ਹਾ ਕੁਲਚੇ ਖਾਧੇ ਉੱਥੇ ਦੇ ਫੇਮਸ ਪੈਟੀ ਕੁਲਦੇਵ ਉਸ ਤੋ ਬਾਦ ਲਸੀ ਪੀਤੀ ਕਿ ਆਪਾ ਗਿਆਨ ਦੀ ਸਬ ਸੇ ਫੇਮਸ ਇੰਡੀਆ ਸੇਵਣਥ ਲਸਟ ਕੰਟਰੀ ਬਣ ਗਈ ਭਾਜੀ
ਹਮ ਹੋਰ ਦਸੋ ਹਾਂਜੀ, ਹਾਂਜੀ। ਹਾਂਜੀ, ਹਾਂਜੀ ਬਹੁਤ ਵਧੀਆ ਗੱਲ ਆ ਪ੍ਰਊਡ ਦੀ ਗੱਲ ਆ ਸਾਡੇ ਵਾਸਤੇ ਤਾਂ
ਪਪੂਲੇਸ਼ਨ ਤੋਂ ਨੰਬਰ ਵਨ ਹੈਗੀ ਜੇ
ਪ੍ਰਾਊਡ ਦੀ ਗੱਲ ਆ
ਹੋਰ ਤੇ ਆਪਣਾ ਪੈਸਫਿਕ ਸੀ ਸਭ ਤੋਂ ਲਾਰਜਸਟ
ਆਹੋ ਆਹੋ।
ਫਸ਼ਟ ਪਾਜੀ ਏ ਪਿੱਛੇ ਗਾਣੇ ਨਾ ਚਲਾਉ ਹੋਏ ਹੈ
ਅੱਛਾ ਠੀਕ ਆ ਠੀਕ ਹੈ ਠੀਕ ਹੈ ਜੀ।
ਫ ਫਸਟ ਰਸ਼ੀਆ ਹੈਗੀ ਨਾ ਆਪਣੀ ਲਾਰਜਸਟ ਕੰਟਰੀ
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ
ਹਾਂਜੀ ਹੋ ਟਰੈਵਲ ਆਪਾਂ ਸਾਰੀ ਕੰਟਰੀ ਕਰਨੀ ਆ ਸਾਰੀ ਕੰਟਰੀਆਂ ਦੀ ਫੇਮਸ ਜਗ੍ਹਾ ਜਾਵਾਂਗੇ। ਨਵੇਂ ਨਵੇਂ ਸਾਨੂੰ ਲੈਂਗੳਏਜਾਂ ਸਿੱਖਣ ਨੂੰ ਮਿਲੇਗੀਆ ਭਾਜੀ।
ਬਿਲਕੁਲ ਜੀ ਬਿਲਕੁਲ।
ਜਿਵੇਂ ਸਾਨੂੰ ਚਾਈਨਾ ਚ ਸਾਨੂੰ ਆਪਣਾ ਚਾਈਨੀ ਲੈਂਗਏਜ ਚਿੰਗ ਚੌਂਗ ਵਾਲੀ ਮਿਲੇਗੀ। ਉਸ ਤੋਂ ਬਾਅਦ ਜਪਾਨ ਨੇ ਸਾਨੂੰ ਵੀ ਉਧਰ ਵੀ ਚਾਈਨੀਜ਼ ਤੇ ਆਪਣਾ ਯੂਰੋਪ ਵਿੱਚ ਇੰਗਲਿਸ਼ ਸਪੈਨਿਸ਼ ਬੋਲਣੀ ਪਏਗੀ ਤੇ ਦੁਬਈ ਚ ਆਪਣਾ ਉਰਦੂ।
ਹਮ
ਹਨਾ।
ਹਾਂ ਹਾਂ ਜੀ।
ਹਾਂਜੀ ਹੋਰ ਸੁਣਾਓ ਘਰ ਸਭ ਵਧੀਆ ਨੇ
ਵਧ ਵਧੀਆ।
ਫੇਵਰੇਟ ਫੂਡ ਕੀ ਆ ਪਾਜੀ ਤੁਹਾਡਾ।
ਫੇਵਰਿਟ ਫੂਡ
ਹਾਂਜੀ।
ਪੀਜ਼ਾ।
ਹਮ
ਮੇਰਾ ਪਤਾ ਕੀ ਜੇ?
ਹੂੰ।
ਹਾਂਜੀ ਚੀਜ਼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
ਚੀਸ-ਚੀਜ਼।
ਬਜ਼
ਹਾਂਜੀ, ਹਾਂਜੀ।
ਬੇਟੀ ਬਹੁਤ ਖਾਉਂਦੀ ਚੀਜ਼।
ਹਾਂਜੀ ਹਾਂਜੀ ਮੈਂ ਵੀ ਬਾੜਾ ਖਾਂਦਾ ਸੀ ਵੀ ਮੇਰੇ ਮੁੰਡੇ ਵੀ ਉਹਨਾ ਬੜੇ ਉਹ ਚੀਜ਼ ਖਾਂਦੇ ਨੇ ਮੇ ਮੁੰਡੇ ਦੇ ਗਵਰਮੈਂਟ ਜੋਬ ਲੱਗੀ ਦੀ ਨਾ ਇੱਥੇ।
ਉਹ ਅੱਜ ਸਹਿਣੀ ਤੁਸੀਂ ਕਦੋਂ ਲੱਗੀ
ਆਪਣਾ ਅੱਜ ਈ ਤੇ ਲੱਗੀ ਜੇ
ਨਹੀਂ।
ਹਾਂਜੀ ਡਾਕਟਰ ਲੱਗੀ ਸਿਵਲ ਹਾਸਪਿਟਲ ਚ।
ਹਮ
ਹਾਂਜੀ ਬਹੁਤ ਵੱਡੀ ਜੋਬ ਲੱਗੀ ਆਪਣਾ ਦਸ ਲੱਖ ਰੁਪਏ ਮਹੀਨੇ ਦੇ।
ਬਈ ਵਧੀਆ ਯਾਰ ਬਦਾ
ਹਾਂਜੀ ਚੜ੍ਹਦੀ ਕਲਾ ਵਾ ਬਾਬੇ ਦੀ ਮੇਰ
ਏਹੀ
ਹੋਰ ਸੁਣਾਓ ਭਾਜੀ।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
ਹਾਂਜੀ ਪੂਲ ਖੇਡਣ ਜਾਵਾਂਗੇ ਜ਼ਰੂਰ ਜੀ ਭਾਜੀ, ਕੱਲ੍ਹ ਫਿਰ ਆਪਨਾ ਦੁਬਈ ਦੀ ਫਲਾਈਟ ਹੈਗੀ ਜੇ, ਅੱਜ ਪੂਲ ਖੇਲ ਲੈਂਦੇ ਆਂ।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
ਦੁਬਈ ਟਰੈਵਲ ਕਰਨਾ ਆਪਾਂ ਪੂਰੇ ਸੱਤ ਕੰੰਟਰੀਆਂ ਘੁੰਮਨੀਆਂ ਪੂਰੀਆਂ। ਪੂਰਾ ਏ ਟੂ ਜੈਡ ਟੈਵਲ ਕਰ ਦੇਨਾ ਦੋ ਦਿਨ ਚ ਭਾਜੀ। ਹਾਂਜੀ ਮੇਰਾ ਫੇਵਰੇਟ ਫੂਡ ਭਾਜੀ ਉਹ ਜਿੱਥੇ ਹੈਗਾ ਕਰੈਪ, ਕਰੈਪ ਖਾਂਦਾ ਮੈਂ ਬੜੇ। ਕਰੈਬ, ਕਰੈਬ ਫੇਵਰੇਟ ਫੂਡ ਮੇਰਾ ਕਰੈਬ ਐ ਕਰੈਬ।
ਛਿੱਪਕਲੀ। ਬੋ
ਹੈਲੋ। ਹਾਂਜੀ-ਹਾਂਜੀ, ਬੋਤ ਵਧੀਆ ਫੂਡ ਹੈਗਾ ਤੁਹਾਡਾ।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
ਹੋਰ ਸੁਨਾਓ ਭਾਜੀ।
ਹੂੰ, ਹੂੰ।
ਭਾਜੀ ਮੈਂ ਸੁਨਿਆ ਤੁਸੀਂ ਕੀ ਕਹਿੰਦੇ ਨੇ ਉੱਥੇ ਗਏ ਸੀ ਕੱਲ ਨਿਊਜ਼ੀਲੈਂਡ।
ਹਾਂਜੀ-ਹਾਂਜੀ ਯੇਸ ਘੁੰਮਣ ਗਏ ਦੇ ਸੀ ਮਾੜਾ ਜਿਆ, ਹੂੰ।
ਮਾਮੇ ਦੇ ਮੁੰਡੇ ਨਾਲ।
ਹਾਂਜੀ।
ਤੇ ਕਿ ਕਿਹੜੀ-ਕਿਹੜੀ ਜਗ੍ਹਾ ਗਏ?
ਅਹ ਬਸ ਪਰ ਨਿਊਜ਼ੀਲੈਂਡ ਗਏ ਸੀ ਆਂਦੀ ਵਾਰ। ਆਪਾਂ ਜੰਮੂ ਹੋ ਕੇ ਆਏ ਆਂ ਭੂਆ ਘਰੇ। ਹਾਂਜੀ-ਹਾਂਜੀ।
ਤੇ ਆਪਣਾ ਯੂਨਾਈਟਿਡ ਅਮਰੀਕਾ ਕਦੋਂ ਜਾਣਾ ਤੁਸੀਂ ਭਾਜੀ?
ਅਮਰੀਕਾ ਜਾਣਾ ਆ ਕੱਲ ਪਰਸੋਂ ਪਰ ਕੱਲ ਤਾਂ ਹੁਣ ਸਾਡਾ ਇੰਗਲੈਂਡ ਦਾ ਬਨ ਰੇਯਾ ਬਾਦ ਚੋਂ ਦੇਖਾਂਗੇ।
ਆਹੋ। ਇੰਗ, ਇੰਗਲੈਂਡ ਦਾ ਬਨਿਆ ਉਸ ਤੋਂ ਬਾਦ ਅਪਨਾ ਇੰਗਲੈਂਡ ਤੋਂ ਦੁਬਈ, ਦੁਬਈ ਤੋਂ ਇਜਿਪਟ, ਇਜਿਪਟ ਤੋਂ ਆਪਣਾ ਇਜਿਪਟ ਤੋਂ ਜਾਪਾਨ, ਜਪਾਨ ਤੋਂ ਚਾਈਨਾ, ਚਾਈਨਾ ਤੋਂ ਆਸਟ੍ਰੇਲੀਆ।
ਹਾਂਜੀ
ਹੈਲੋ।
ਇਦਾਂ ਭਾਜੀ ਰਹਿਣ ਦਾਂਗੇ ਦੇਖੋ ਜਿਆਦਾ ਹੋਜੂਗਾ, ਉਹ ਮੈਂ ਬਾਦ ਚੋਂ ਦੇਖ ਲਾਂਗਾ।
ਭਾਜੀ ਹੁਣ ਐ ਕੀ ਕਹਿੰਦੇ ਨੇ ਗਲੋਬਲ ਵਾਰਮਿੰਗ ਵੱਧ ਗਈ ਜੇ। ਬਰਫ਼ ਪਿਗਲਦੀ, ਆਪਣਾ ਸੈਵਨਟੀ ਪਰਸੈਂਟ ਆਪਣਾ ਸੀ ਵੋਟਰ ਹੈਗਾ। ਉਸ ਤੋਂ ਬਾਦ ਵੀਹ, ਵੀਹ ਪ੍ਰਸੈਂਟ ਆਪਣਾ ਗਾਰਬੇਜ ਵਾਲਾ ਤਿੰਨ ਪ੍ਰਸੈਂਟ ਬ ਦੋ ਪ੍ਰਸੈਂਟ ਜੁੰਮਿਆਂ ਦਾ ਇੱਕ ਪ੍ਰਸੈਂਟ ਪੀਣ ਵਾਲਾ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
ਹਾਂਜੀ ਭਾਜੀ।
ਬੋਤ ਗਿਆਨ ਏ ਤੁਹਾਨੂੰ ਭਾਜੀ।
ਭਾਜੀ ਆਪਣਾ ਜੂਪੀਟਰ, ਗੈਸ ਤੋਂ ਬਣਿਆ ਜੇ ਭਾਜੀ।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
ਹਾਂਜੀ, ਸਨ, ਸਨ ਬੜਾ ਠੰਡਾ ਹੈਗਾ। ।
ਹੁਨ ਤੇ ਠੰਡਾ ਹੋਇਆ, ਕੂਲਿੰਗ ਨੀ ਦੇਂਦਾ। ਦਸ ਦੋ ਭਾਜੀ ਜਾਣਾ ਆ
ਡੋ ਭਾਜੀ
ਹ
ਭਾਜੀ ਹੈਲੋ ਭਾਜੀ ਹੈਲੋ ਭਾਜੀ
ਹੈਲੋ ਹੈਲੋ ਹੈਲੋ
ਭਾਜੀ ਜਾਣਾ ਆ ਮੋਕਟੇਲ ਤੇ ਅੱਜ ਕੋਕਟੇਲ ਤੇ
ਹਾਂਜੀ ਜਾਣਾ ਭਾਜੀ ਸਾਨੂੰ ਤਾਂ ਜਾਣਾ ਸਾਨੂੰ ਸਾਨੂੰ ਘੁੰਮ ਕੇ ਆਣਾ ਸੰਨ ਤੋਂ ਬਾਅਦ ਜੂਬੀਟਰ ਜੂਬੀਟਰ ਤੋਂ ਬਾਅਦ ਮਾਰਸ ਮਾਰਸ ਨੈਪਚੂਨ ਨੈਪਚਊਨ ਤੋਂ ਬਾਦ ਸਲਟਨ
ਨਾ ਸੁੱਟੋ ਭਾਜੀ ਨਾ ਸੁੱਟੋ ਪਤਾ ਨਾ ਫਿਰ ਤੁਹਾਨੂੰ
ਅ ਮੂਨ ਤੇ ਵੀ ਜਾਣਾ ਭਾਜੀ ਐਕਸਪਲੋਰ ਕਰਕੇ ਆਣਾ ਹੁੰਦੇ ਨੀ ਹੁੰਦੇ
ਉਹ ਤਾਂ ਮੈਂ ਮੈਂ ਚੱਲ ਜਾਵ ਤੁਹਾਡੇ ਨਾਲ ਟੈਸ਼ਨ ਨਾ ਲੈਣਾ ਬਾਹ
ਭਾਜੀ ਤੁਸੀਂ ਹੱਸਦੇ ਨੀ
ਹ
ਹੱਸਦੇ ਨੀ ਤੁਸੀਂ
ਕੀ ਕਰੀਏ ਟੈਨਸ਼ਨਾਂ ਹੀ ਬਹੁਤ ਏ ਮੈਂ ਤਾਂ ਰੋਨਾ ਆ
ਰੋਂਦੇ ਹੋ ਤੁਸੀਂ
ਹਾਂ
ਚਲੋ ਕੋਈ ਗੱਲ ਨੀ ਭਾਜੀ ਦੁੱਖ ਦੂਰ ਵੀ ਰੱਬ ਉੱਪੇ ਕਰਦਾ ਸਭ ਬਸ ਆਪਾਂ ਸਾਰੀ ਕੰਟ੍ਰਿਆ ਟਰੈਵਲ ਕਰਨੀ ਆ ਫੈਮਲੀ ਨਾਲ ਉਸ ਤੋਂ ਬਾਅਦ ਮੁੰਡਿਆ ਨਾਲ ਉਸ ਤੋਂ ਬਾਅਦ ਆਪਾਂ ਖਾਣਾ ਉੱਥੇ ਦਾ ਫੂਡ ਇਟਾਲੀਅਨ ਪੀਜ਼ਾ ਇਟਾਲਅਨ ਇਟਾਲਅਨ ਬ੍ਰੈਡ ਵਗੈਰਾ ਯੂਰੋਪ ਚ ਜਪਾਨ ਚ ਆਪਾਂ ਸੁਸ਼ੀ ਖਾਣੀ ਏ ਫੇਮਸ ਫੂਡ ਹੈਗਾ ਸੁਸ਼ੀ ਓਸਟ੍ਰੇਲੀਆ ਚ ਆਪਾਂ ਖਾਵਾਂਗੇ ਆਸਟ੍ਰੇਲੀਆ ਚ ਕੰਗਾਰੂ ਖਾਵਾਂਗੇ ਕੰਗਾਰ ਦੁਬਈ ਚ ਆਪਾਂ ਦੁਬਈ ਚ ਆਪਾਂ ਸ਼ੇਕ ਨੂੰ ਖਾਵਾਂਗੇ ਠੀਕ ਏ
ਸ਼ੇਰ ਨੂੰ
ਜੀ
ਚਲੋ ਭਾਜੀ ਮਿਲਣੇ ਹਾਂ ਹੁਣ ਜਦ ਮੈਂ ਅਗਲੀ ਕਾਲ ਕਿਸੇ ਹੋਰ ਨੂੰ ਕਰਾਂ
ਕੀ